ਹੈਲੋ
ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ। ਵਧੀਆ- ਵਧੀਆ ਜੀ ਤੁਸੀਂ ਦੱਸੋ ਹੋਰ ਦੱਸੋ ਕੀ ਕਰਦੇ ਹੋ?
ਕੁਝ ਨੀਂ ਜੀ ਫਰੀ ਸੀ ਬਜ਼ਾਰ ਜਾਣ ਦੀ
ਠੀਕ ਐ
ਠੀਕ ਐ ਜੀ ਬਾਜ਼ਾਰ ਖਰੀਦਦਾਰੀ ਕਰਨ ਵਾਸਤੇ ਜਾਣਾ ਕਿ ਵੈਸੇ ਹੀ ਜਾਣਾ ਤੁਸੀਂ ਘੁੰਮਣ ਫਿਰਨ ਵਾਸਤੇ
ਖਰੀਦਦਾਰੀ ਵੀ ਕਰਨੀ ਐ ਜੀ ਘੁੰਮਣ ਫਿਰਨ ਵੀ ਜਾਣਾ
ਠੀਕ ਐ ਜੀ ਵੈਸੇ ਦੇਖੋ ਤੁਹਾਨੂੰ ਔਨਲਾਈਨ ਖਰੀਦਦਾਰੀ ਕਰਨੀ ਵਧੀਆ ਲੱਗਦੀ ਐ ਕੇ ਬਜ਼ਾਰ ਜਾ ਕੇ
ਹਾਂਜੀ ਔਨਲਾਈਨ ਵੀ ਵਧੀਆ ਪਰ ਬੱਚੇ ਕਹਿ ਰਹੇ ਸੀ ਘੁੰਮਣ ਜਾਣਾ ਬਾਹਰ ਏਕ ਇਤਨੀ ਧੁੱਪ ਸੀਗੀ ਫਿਰ ਮੈਂ ਕਿਹਾ ਰੁਕ ਜੋ ਥੋੜ੍ਹਾ ਸ਼ਾਮ ਨੂੰ ਚਲੋ ਜਾਗੇ ਬੱਚੇ ਜਿੰਦ ਹੀ ਐਨੀ ਕਰ ਰਹੇ ਸੀ ਆਈਸਕਰ੍ਰੀਮ ਖਾਣ ਦੀ
ਠੀਕ ਐ ਜੀ ਵੈਸੇ ਤਾਂ ਬੱਚਿਆਂ ਨੂੰ ਬਾਹਰ ਦੀਆਂ ਚੀਜ਼ਾਂ ਘੱਟ ਖਵਾਣੀਆਂ ਚਾਹੀਦੀਆਂ ਦੇਖੋ ਹਨਾ ਕਿਓਂਕਿ ਓਨਾਂ ਦੀ ਚੀਜ਼ਾਂ ਵਿੱਚ ਆ ਆਪਾਂ ਨੂੰ ਪਤਾ ਨੀ ਹੁੰਦਾ ਵੀ ਕੀ-ਕੀ ਪਾਗਆ ਹੁੰਦਾ ਗਾ।
ਜੀ ਹਾਂਜੀ।
ਹੋਰ ਦੱਸੋ, ਤੁਸੀਂ ਖਾਨ ਵਿੱਚ ਕੀ ਪਸੰਦ ਕਰਦੇ ਓ?
ਖਾਣ ਵਿੱਚ ਜੀ। ਮਤਲਬ ਫਰੂਟ ਵਗੈਰਾ ਹੋਏ, ਵਦੀਆ ਹੋਵੇ। ਫਾਸਟ ਫੂਡ ਮੈਂ ਘੱਟ ਖਾਨਾ ਜੀ।
ਠੀਕ ਐ ਚਲੋ ਵਦੀਆ ਜੀ ਫਾਸਟ ਫੂਡ ਤਾਂ ਵੈਸੇ ਵੀ ਖਾਣੇ ਨੀ ਚਾਈਦੇ ਹਨਾ। ਕਿਓਂਕਿ ਤੁਆਨੂੰ ਵੀ ਪਤਾ ਕਿ ਆਪਾਂ ਨੂੰ ਪਤਾ ਨੀ ਹੁੰਦਾ ਵੀ ਓਦੇ ਵਿੱਚ ਕੀ ਕੁੱਝ ਪਾਏਆ ਵਾ। ਓਦੇ ਨਾਲ ਦੇਖੋ ਬਿਮਾਰੀ ਹਾਂਜੀ, ਹਾਂਜੀ-ਹਾਂਜੀ ਏ ਤਾਂ ਹੈ।
ਮਿੱਟੀ ਵੀ ਪੈ ਰਈ ਹੁੰਦੀ ਐ।
ਹਾਂਜੀ-ਹਾਂਜੀ। ਕਿਓਂਕਿ ਦੇਖੋ ਓਥੇ ਕਿੰਨੀਆਂ ਮੱਖੀਆਂ ਵਗੈਰਾ ਬੈਠਦੀਆਂ ਹਨਾ ਓਹੀ ਆਪਨੇ ਅੰਦਰ ਜਾਂਦੇ ਆ ਫੇਰ ਆਪਨੇ ਪਾਚਨ ਸ਼ਕਤੀ ਵੀ ਖਰਾਬ ਕਰਦੀਆਂ ਓਹ
ਹਾਂਜੀ।
ਹੋਰ ਦੱਸੋ ਤੁਸੀਂ ਘਰ ਦਾ ਖਾਣਾ ਪਸੰਦ ਕਰਦੇ ਓ?
ਹਾਂਜੀ ਘਰ ਦਾ ਬੈਟਰ ਹੁੰਦਾ।
ਹਾਂਜੀ-ਹਾਂਜੀ ਏ ਤਾਂ ਹੈ, ਵੱਧ ਤੋਂ ਵੱਧ ਘਰ ਦਾ ਖਾਨੇ ਓ ਕੇ ਵੈਸੇ ਬਾਰ ਦਾ?
ਘਰ ਦਾ ਈ ਖਾਨੇ ਆ ਜੀ, ਬਾਰ ਦਾ ਤਾਂ ਜਦੋਂ ਬੱਚੇ ਲੈ ਜਾਂਦੇ ਆ ਬਾਰ ਓਨਾਂ ਨਾਲ ਫੇਰ ਥੋੜਾ-ਮੋਟਾ ਖਾਨਾ ਵੀ ਪੈਂਦਾ।
ਹਾਂਜੀ-ਹਾਂਜੀ, ਏ ਤਾਂ ਹੈ ਵੈਸੇ ਚਲੋ ਆਪਾਂ ਏ ਨੀ ਕੈਂਦੇ ਵੀ ਬਾਰ ਦਾ ਜਮਾ ਨੀ ਖਾਨਾ ਚਾਈਦਾ। ਚਲੋ ਬਾਰ ਦਾ ਵੀ ਖਾਨਾ ਚਾਈਦਾ, ਪਰ ਦੇਖੋ ਹਨਾ ਥੋੜਾ-ਮੋਤਾ ਖਾਣਾ ਚਾਈਦਾ ਤਾਂ ਜੋ ਆਪਾਂ ਨੂੰ ਆਪਨੀ ਸੇਤ ਚੋ ਓ ਖਰਾਬੀ ਨਾ ਕਰੇ।
ਹਾਂਜੀ। ਹੋਰ ਕੀ ਕਰ ਰਏ ਸੀ ਤੁਸੀਂ?
ਜੀ ਬਸ ਕੁਸ਼ ਨੀ ਸ਼ਾਮ ਦੀ ਸਬਜ਼ੀ।
ਅੱਸ਼ਾ, ਹੋਰ ਬੱਚੇ ਵਗੈਰਾ ਕੀ ਕਰ ਰਏ ਆ?
ਬੱਚੇ ਵਗੈਰਾ ਕੁਸ਼ ਨੀ ਸੋ ਰਏ ਆ ਬੱਚੇ।
ਛੋ ਰੇ ਐ।
ਹਾਂਜੀ, ਹੋਰ ਦੱਸੋ? ਵੈਸੇ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਓ ਜਲਦੀ?
ਸਵੇਰੇ ਜੀ ਪੰਜ ਵਜੇ ਉੱਠਦੇ ਆ।
ਵੈਸੇ ਦੱਸ ਸਕਦੇ ਓ ਤੁਸੀਂ ਸਵੇਰ ਦੇ ਉੱਠਨ ਦੇ ਫੈਦੇ। ਆਪਾਂ ਨੂੰ ਕੀ ਕੁੱਝ ਹੋ ਸਕਦੇ ਆ।
ਸਵੇਰੇ ਉੱਠਨ ਦੇ ਫਾਇਦੇ ਬੋਹ ਜ਼ਾਦੈ ਐ ਜੀ।
ਹਾਂਜੀ।
ਸਵੇਰੇ ਜਲਦੀ ਉੱਠਨਾ ਚਾਈਦੈ।
ਹਾਂਜੀ-ਹਾਂਜੀ ਏ ਤਾਂ ਹੈ, ਓਦੇ ਫੈਦੇ ਕੀ ਐ ਵੈਸੇ?
ਕਸਰਤ ਕਰਨੀ ਚਾਈਦੀ ਆ ਜੀ ਉੱਠ ਕੇ ਵਦੀਆ। ਬੰਦਾ ਰੈਸ਼ਟ-ਪੁਸ਼ਟ ਰੈਂਦਾ, ਕੋਈ ਵੀ ਬਿਮਾਰੀ ਨੀ ਰੈਂਦੀ।
ਹਾਂਜੀ-ਹਾਂਜੀ ਏ ਵੀ ਏ ਤਾਂ ਹੈ। ਦੇਖੋ ਸਵੇਰੇ ਉੱਠ ਕੇ ਆਪਾਂ ਨੂੰ ਕਿੰਨਾ ਵਦੀਆ ਵੈਸੇ ਤਾਂ ਵਦੀਆ ਊਂ ਤਾਂ ਫੀਲ ਹੁੰਦਾ ਹਨਾ। ਆਪਾਂ ਨੂੰ ਮਤਲਬ ਕੀ ਨਾ ਈ ਤਾਂ ਆਲਸ ਨੀ ਪੈਂਦਾ ਆਪਾਂ ਨੂੰ ਸਾਰਾ ਦਿਨ ਪਹਿਲਾ ਨੰਬਰ 'ਤੇ ਤਾਂ ਆਲਸ ਨੀ ਪੈਂਦਾ ਗਾ।
ਹਾਂਜੀ।
ਬਾਕੀ ਆਪਾਂ ਵਧੀਆ ਆਪਣਾ ਦਿਨ ਵੀ ਵਧੀਆ ਲੰਘਦਾ ਦੇਖੋ ਸ ਜਿਵੇਂ ਕਿ ਘਾਰ ਦੇ ਕੁੜੀਆਂ ਨੂੰ ਤਾਂ ਚਲ ਘਰ ਦੇ ਕੰਮ ਹੁੰਦੇ ਆ ਹਨਾ। ਵੀ ਚਲ ਛੇਤੀ ਨਿਬੜ ਜਾਂਦੇ ਆ।
ਹਾਂਜੀ।
ਹੋਰ ਤੁਸੀਂ ਦੱਸੋ?
ਅਖ਼ਬਾਰ ਪੜ੍ਹਨਾ ਪਸੰਦ ਕਰਦੇ ਓ ਕੀ ਖ਼ਬਰਾਂ ਦੇਖਦੇ ਓ ਜੀ?
ਨਈ ਵੈਸੇ ਤਾਂ ਅੱਜ-ਕੱਲ ਤਾਂ ਦੇਖੋ ਪਿੰਡਾਂ ਵਿੱਚ ਤਾਂ ਵੈਸੇ ਘੱਟ ਈ ਅਖ਼ਬਾਰ ਆਲੇ ਆਉਦੇ ਆ ਹਨਾ। ਕੁਝ ਵੈਸੇ ਜ਼ਿਆਦਾ ਬੈਸਟ ਤਾਂ ਅਖ਼ਬਾਰ ਪੜ੍ਹਨਾ ਵੀ ਰਹਿੰਦਾ ਕਿਉਂਕਿ ਉਹਦੇ ਨਾਲ ਆਪਣੀ ਪੜ੍ਹਾਈ, ਮਤਲਬ ਕਿ ਪੜ੍ਹਾਈ ਵਿੱਚ ਵਾਧਾ ਹੁੰਦਾ ਨਾਲੇ ਆਪਾਂ ਨੂੰ ਦੇਖੋ ਪ੍ਰੋਗਰਾਮ ਵਗੈਰਾ ਦਾ ਪਤਾ ਵੀ ਚੱਲਦਾ ਚਲੋ ਹਨਾ।
ਹਾ ਠੀਕ, ਬੱਚੇ ਅਖ਼ਬਾਰ ਈ ਪੜ੍ਹਨ ਲਾਣਾ ਚਾਈਦਾ ਜੀ ਬੱਚੇ ਫੋਨ ਜ਼ਿਆਦਾ ਦੇਖਦੇ ਐ।
ਹਾਂਜੀ-ਹਾਂਜੀ ਏ ਤਾਂ ਹੈ ਅੱਜ-ਕੱਲ੍ਹ ਦੇ ਬੱਚੇ ਦੇਖੋ ਫੋਨ ਸਭ ਤੋਂ ਵੱਧ ਦੇਖਦੇ ਨੇ ਪਰ ਉਹਨਾਂ ਲਈ ਫੋਨ ਸਭ ਤੋਂ ਵੱਧ ਹਾਨੀਕਾਰਕ ਵੀ ਹੈਗਾ ਗਾ, ਦੇਖੋ ਕਿਉਂਕਿ ਉਹਨਾਂ ਦੀ ਨਿਗ ਗਾ ਵਗੈਰਾ ਘੱਟ ਜਾਂਦੀ ਹਨ ਤੁਆਨੂੰ ਵੀ ਪਤਾ, ਵੀ ਉਹਨਾਂ ਦੀ ਨਿਗਾਹ 'ਤੇ ਅਸ ਰ ਪੈਂਦਾ ਹੈਗਾ।
ਹਾਂਜੀ-ਹਾਂਜੀ ਬਹੁਤ ਅਸਰ ਪੈਂਦਾ।
ਹਾਂਜੀ 'ਤੇ ਬਾਕੀ ਉਹਨਾਂ ਦਾ ਧਿਆਨ ਬਾਰਲੀਆਂ ਚੀਜ਼ਾਂ ਵੱਲ ਨੀ ਜਾਂਦਾ ਜਿਵੇਂ ਕਿ ਖੇ ਡਾਂ ਵਗੈਰਾ ਹੋ ਗਿਆ।
ਹਾਂਜੀ ਬੱਚੇ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਲਾਣਾ ਚਾਈਦਾ ਫੋਨ ਘੱਟ ਦੇਣਾ ਚਾਈਦਾ।
ਹਾਂਜੀ-ਹਾਂਜੀ ਇਹ ਤਾਂ ਹੈ। ਕਿਉਂਕਿ ਦੇਖੋ ਜੇਕਰ ਬੱਚੇ ਖੇਡਾਂ ਖੇਡਣਗੇ ਹਨਾ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹੂਗਾ। ਫੇਰ ਉਹਨਾਂ ਨੂੰ ਆਪਣੇ ਆਲੇ-ਦੁਆਲੇ ਵਿੱਚ ਵਿਚਰਨ ਦਾ ਪਤਾ ਲੱਗੂਗਾ।
ਹਾਂਜੀ।
ਬਹੁਤ ਐਵੇਂ ਦੀਆਂ ਚੀਜ਼ਾਂ ਜੋ ਉਹਨਾਂ ਨੂੰ ਖੇਡਾਂ ਖੇਡਣ ਨਾਲੋ ਮਤਲਬ ਕੀ ਵਧੀਆ ਉਹਨਾਂ ਨੂੰ ਮਿਲਦੀਆਂ ਹੈਗੀਆਂ।
ਹਾਂਜੀ-ਹਾਂਜੀ ਨਾਲੇ ਨੌਲੇਜ ਆਂਦੀ ਆ ਜੀ ਬਹੁਤ ਜ਼ਿਆਦੇ।
ਹਾਂਜੀ-ਹਾਂਜੀ ਇਹ ਤਾਂ ਹੈ, ਉਹਨਾਂ ਨੂੰ ਪਤਾ ਚੱਲਦਾ ਅਸੀਂ ਆਪਦੇ ਸਮਾਜ ਵਿੱਚ ਮਤਲਬ ਕਿ ਕਿਵੇਂ ਇੱਕ-ਦੂਜੇ ਨਾਲ ਬੋਲਣਾ ਹੈਗਾ ਗਾ ਵਧੀਆ‌।
ਤੁਸੀਂ ਨੀ ਬਾਹਰ ਵਗੈਰਾ ਘੁੰਮਣ ਜਾਂਦੇ?
ਨਈ-ਨਈ ਗਰਮੀ ਬਹੁਤ ਜ਼ਿਆਦਾ ਗੀ ਇਸ ਕਰਕੇ ਹਜੇ ਤਾਂ ਅਸੀਂ ਕਿਤੇ ਵੀ ਨੀ ਗਏ।
ਅੱਛਾ ਜੀ।
ਹਾਂਜੀ-ਹਾਂਜੀ। ਦੇਖੋ ਫੋਨ ਹੋਰ ਤਾਂ ਬਸ ਵਧੀਆ ਜੀ ਦੇਖੋ ਫੋਨ ਬੱਚਿਆਂ ਨੂੰ ਦੇਣਾ ਚਾਈਦਾ ਪਰ ਆਪਾਂ ਐ ਨੀ ਕਹਿੰਦੇ ਵੀ ਜਮਾ ਵੀ ਨਾ ਦੋ ਪਰ ਫੇਰ ਵੀ ਦੇਖੋ ਆਪ ਉਹਨਾਂ ਲਈ ਨੁਕਸਾਨਦਾਇਕ ਹੁੰਦੇ ਆ ਕਿਉਂਕਿ ਨਾ ਈ ਕਿਉ ਫੇਰ ਫੋਨ ਦੇ ਚੱਕਰ 'ਚ ਪੜ੍ਹਦੇ-ਪੜ੍ਹਨ ਵੱਲ ਉਹਨਾਂ ਦਾ ਧਿਆਨ ਜਾਂਦਾ। ਹਨਾ। ਵੀ ਜੇਕਰ ਉਵੇ ਵੀ ਵਧੀਆ ਤਰੀ ਕੇ ਨਾਲ ਪੜ੍ਹਨਗੇ, ਤਾਂ ਕਰਕੇ ਉਹ ਕਰਨਗੇ ਨਾ ਮਤਲਬ ਕਿਸੀ, ਅੱਗੇ ਮਤਲਬ ਕਿ ਕੋਈ ਕਿਤੇ ਲੱਗ ਸਕਣਗੇ। ਕਿ ਅੱਜ-ਕੱਲ੍ਹ ਦੇ ਬੱਚੇ ਦੇਖੋ ਫੋਨ ਵਿੱਚ ਈ ਉਹਨਾਂ ਦੀ ਨਿਗਾਹ ਹੁੰਦੀ ਐ, 'ਤੇ ਉਹ ਪੜ੍ਹ ਨੀ ਸਕਦੇ ਚੰਗੀ ਤਰ੍ਹਾਂ, ਕਿਉਂਕਿ ਉਹਨੂੰ ਸੁਣ ਹੁੰਦਾ ਜੀ ਫੋਨ ਤੇ ਦੇਖ ਲਈਏ ਬਸ ਠੀਕ ਐ।
ਹਾਂਜੀ-ਹਾਂਜੀ, ਇਹ ਤਾਂ ਹੈ।
ਹਾਂਜੀ। ਹੋਰ ਦੱਸੋ ਖੇਡਾਂ ਵਗੈਰਾ ਖੇਡਦੇ ੳ?
ਹਾਂਜੀ, ਖੇਡਾਂ ਵਗੈਰਾ ਖੇਡਦੇ ਆਂ।
ਕੇੜੀ ਖੇਡ ਖੇਲਦੇ ੳ ਤੁਸੀਂ?
ਕ੍ਰਿਕਟ ਈ ਆਈ ਲਾਈਕ ਇਟ ਕ੍ਰਿਕਟ।
ਠੀਕ ਏ ਜੀ ਹਾਂਜੀ ਵੈਸੇ ਤਾਂ ਦੇਖੋ ਕ੍ਰਿਕਟ ਖੇਡਣਾ ਵੀ ਵਧੀਆ ਹੁੰਦਾ ਹਨਾ, ਆਪਣੇ ਮਤਲਬ ਕਿ ਸਰੀਰ ਵੀ ਆਪਣਾ ਤੰਦਰੁਸਤ ਰੈਂਦਾ ਚੁਸਤੀ ਰੈਂਦੀ ਐ, ਤੇ ਗਰਮੀ ਪੈਦਾ ਹੁੰਦੀ ਰੈਦੀ ਏ ਸਰੀਰ ਵਿੱਚ, ਉਦੇ ਕਰਕੇ ਆਪਾਂ ਨੂੰ ਪਸੀਨਾ ਵਗੈਰਾ ਆਂੳਦਾ। ਜੇਦੇ ਕਰਕੇ ਆਪਣੇ ਮਤਲਬ, ਕਿ ਸਰੀਰ ਦੇ ਅੰਦਰੋਂ ਪਸੀਨਾ ਨਿਕਲਦਾ ਹਨਾ ਉਦੇ ਵਿੱਚ ਕਿੰਨੇ ਮਤਲਬ ਕਿ ਐਵੇਲੇਬਲ ਬੈਕਟੀਰੀਆ ਹੁੰਦਾ ਜੇੜੇ ਕਿ ਕੀਟਾਣੂ ਬਾਰ ਨਿਕਲਦੇ ਹੈਗੇ। ਜੇੜੀ ਆਪਣੀ ਸੇਹਤ ਲਈ ਠੀਕ ਨੀ ਹੁੰਦੇ।
ਹਾਂਜੀ, ਕਿਤਾਬਾਂ ਵਗੈਰਾ ਪੜ੍ਹਦੇ ੳ ਤੁਸੀਂ?
ਨਈ-ਨਈ ਕਿਤਾਬਾਂ ਦਾ ਨੀ ਬਸ ਘਰ ਦੇ ਕੰਮ ਕਰਲੋ ਸੌ ਜੋ ਬਸ ਏਹੀ ਕੰਮ ਏ ਡੇਲੀ ਦਾ।
ਪੜ੍ਹਨੀਆਂ ਚਾਈਦੀਆਂ ਜੀ ਵਧੀਆ ਹੁੰਦੀਆਂ। ਇਨਾਂ ਤੋਂ ਵੀ ਇਨਾਂ ਤੋਂ ਵੀ ਆਪ ਆਪਾਂ ਨੂੰ ਬੋਤ ਕੁੱਝ ਸਿੱਖਨ ਲਈ ਮਿਲਦਾ, ਜੋ ਕਿ ਆਪਾਂ ਨੂੰ ਫੋਨ ਚੋਂ ਵੀ ਨੀ ਪਤਾ ਲੱਗਦਾ। ਆਲੇ ਦੁਆਲੇ ਤੋਂ ਵੀ ਨੀ ਪਤਾ ਚੱਲਦਾ।
ਹਾਂਜੀ-ਹਾਂਜੀ, ਏ ਤਾਂ ਹੈ ਦੇਖੋ ਕਿਤਾਬਾਂ ਵਿੱਚ ਜੋ ਆਪਾਂ ਨੂੰ ਨਵੇਂ-ਨਵੇਂ ਸ਼ਬਦ ਸਿੱਖਨ ਨੂੰ ਮਿਲਦੇ ਆ। ਜਿਵੇਂ ਕਿ ਇਤਿਹਾਸ ਦੀਆਂ ਕਿਤਾਬਾਂ ਹੁੰਦੀਆ, ਉਨਾਂ ਬਾਰੇ ਸਾਨੂੰ ਇਤਿਹਾਸ ਬਾਰੇ ਪਤਾ ਚੱਲਦਾ ਵਾ। ਵੈਸੇ ਅੱਜ-ਕੱਲ੍ਹ ਤਾਂ ਦੇਖੋ ਫੋਨ ਦੇ ਉੱਤੇ ਸਭ ਕੁਛ ਦਿਖਾਇਆ ਜਾ ਰਆ ਵੇ ਮਿੰਟਾਂ ਵਿੱਚ ਕਿਸੇ ਵੀ ਚੀਜ਼ ਬਾਰੇ? ਸਰਚ ਕਰੋ, ਤਾਂ ਸਾਰੀ ਚੀਚ ਉ ਸਾਮਣੇ ਖੁੱਲ ਕੇ ਆ ਜਾਂਦੀ ਆ, ਆਪਣੇ।
ਹਾਂਜੀ।
ਕਿਉਂਕਿ ਦੇਖੋ, ਨਾ ਮਤਲਬ ਕਿ ਅੱਜ-ਕੱਲ੍ਹ ਤਾਂ ਪੜ੍ਹਾਈ ਵੱਲ ਤਾਂ ਬੋਤ ਘੱਟ ਮਤਲਬ, ਕਿ ਪੜ੍ਹਨ ਵੱਲ ਤਾਂ ਬੋਤ ਘੱਟ ਧਿਆਨ ਦਿੰਦੇ ਆ, ਉਨਾਂ ਨੂੰ ਐਵੇਂ ਹੁੰਦੇ ਚਲੋ ਜੀ, ਫੋਨ ਦੇ ਉੱਪਰ ਸਰਚ ਕਰੋ, ਉ ਚੀਜ਼ ਆਪਣੇ ਸਾਮਣੇ ਆ ਜਾਂਦੀ ਆ।
ਹਾਂਜੀ-ਹਾਂਜੀ।
ਵੈਸੇ ਕਿਤਾਬਾਂ ਪੜ੍ਹ ਜੇਕਰ ਆਪਾਂ ਕਿਤਾਬਾਂ ਪੜ੍ਹਦੇ ਕਿਤਾਬਾਂ ਨਾਲ ਆਪਣੇ ਦਿਮਾਗ ਵਿੱਚ ਮਤਲਬ ਕਿ ਹੋ ਗਿਆਂ ਕੋਈ ਵੀ ਗ਼ਲਤ ਗੱਲਾਂ ਨੀ ਆੳਂਦਾ ਹਨਾ, ਵਧੀਆ ਗੱਲਾਂ ਆਉਂਦੀ ਆ ਗੀਆਂ।
ਹਾਂਜੀ।
ਤੁਸੀਂ ਦੱਸੋ ਤੁਸੀਂ ਕਿਤਾਬਾਂ ਵਗੈਰਾ ਪੜ੍ਹਦੇ ੳ?
ਹਾਂਜੀ, ਕਦੇ-ਕਦੇ। ਹਾਂਜੀ-ਹਾਂਜੀ।
ਕਿਤਾਬਾਂ ਦੇ ਵੇਖੋ, ਕਿੰਨੇ ਲਾ ਹਾਂਜੀ ਮੈਂ ਕਿਹਾ ਕਿਤਾਬਾਂ ਦੇ ਵੇਖੋ, ਆਪਾਂ ਨੂੰ ਕਿੰਨੇ ਨੁਕਸਾਨ ਵੀ ਨੁਕਸਾਨ ਤਾਂ ਆਪਾਂ ਕੋਈ ਵੀ ਨੀ ਹੈਗਾ, ਫਾਇਦੇ ਨੇ
ਹਾਂਜੀ ਉ ਲਾਇਬ੍ਰੇਰੀ ਵਾਲੀਆਂ ਪੜ੍ਹ ਲਈ ਦੀਆਂ
ਹਾਂਜੀ-ਹਾਂਜੀ, ਇੱਥੇ ਦੇਖੋ ਕਿੰਨਾ ਗਿਆਨ ਉਦੇ ਵਿੱਚੋਂ ਆਪਾਂ ਨੂੰ ਮਿਲਦਾ। ਜਿਦੇ ਕਰਕੇ ਆਪਣਾ ਮਤਲਬ ਕੀ ਮਹੋਲ ਚੱਲਦਾ ਰੈਂਦਾ, ਆਪਾਂ ਨੂੰ ਪਤਾ ਲੱਗਦਾ ਰੈਂਦਾ, ਕਿ ਆਪਣੇ ਆਲੇ ਦੁਆਲੇ ਵਿੱਚ ਕੀ-ਕੀ ਹੋ-ਹੋ ਚੁੱਕਿਆ ਸੀ, ਪੈਲਾਂ ਜਾਂ ਹੋਣ ਵਾਲਾ ਵਾ ਸਾਰਾ ਕਿਤਾਬਾਂ ਵਿੱਚ ਅੱਜ-ਕੱਲ੍ਹ ਦਾ ਦੇਖੋ, ਪਤਾ ਲੱਗਦਾ ਤਾ ਹਨਾ। ਇਸ ਲੀ ਪੜ੍ਹਨਾ ਲਿਖਣਾ ਸਾ ਤੋਂ ਜ਼ਰੂਰੀ ਆ ਤਾਂ ਜੋ ਆਪਾਂ ਆਪਣੇ ਸਮਾਜ ਵਿੱਚ ਵਿਚਰ ਸਕੀਏ।
ਹਾਂਜੀ, ਏਹ ਤਾਂ ਹੈ।
ਹੋਰ ਤੁਸੀਂ ਦੱਸੋ, ਸ਼ਾਮ ਨੂੰ ਸੈਰ ਕਰਨ ਜਾਂਨੇ ਓ?
ਹਾਂਜੀ, ਖਾਣਾ ਖਾ ਕੇ ਜਾਨੇ ਆ ਜੀ। ਬੱਚੇ ਵੀ ਚਲੇ ਜਾਂਦੇ ਨਾਲ ਔਰ ਵਾਾਈਫ ਵੀ ਚਲੀ ਜਾਂਦੀ ਐ।
ਤੇ ਐ ਜਿਵੇਂ ਵੈਸੇ ਵਧੀਆ ਗੱਲ ਆ। ਤੁਸੀਂ ਸਾਰਾ ਪਰਵਾਰ ਮਤਲਬ ਜਾਂਨੇ ਓ ਹਨਾ। ਸੈਰ ਕਰਨ ਸੈਰ ਦੇ ਬਹੁਤ ਫ਼ੈਦੇ ਹੁੰਦੇ ਆ। ਆਪਣਾ ਜੋ ਵੀ ਆਪਾਂ ਭੋਜਨ ਖਾਧਾ ਹੁੰਦਾ ਹਨਾ, ਉਹ ਵਧੀਆ ਤਰੀਕੇ ਨਾਲ ਪਚ ਜਾਂਦਾ। ਆਪਣੇ
ਹਾਂਜੀ, ਤੁਸੀਂ ਨੀ ਜਾਂਦੇ?
ਨਹੀਂ-ਨਹੀਂ, ਅਸੀਂ ਤਾਂ ਨੀ। ਬਸ ਕਿਉਂਕਿ ਉਹ ਕੰਮ ਕਰਦਿਆਂ ਨੂੰ ਓਨਾਂ ਟੈਮ ਹੋ ਜਾਂਦਾ ਕੀ ਜਾਣ ਦਾ ਟਾਈਮ ਈ ਨੀ ਮਿਲਦਾ। ਕਿਤੇ ਜਾ ਸਕ ਕੀਏ ਰਾਤ ਨੂੰ 'ਤਾਂ। ਇੱਕ ਖਾਸ ਕਰ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਕਿ, ਇਹ ਨਹੀਂ ਮਤਲਬ ਕਿ ਨਿਕਲਦੇ ਬਾਹਰ-ਅੰਦਰ ਨਹੀਂ ਜਾ ਸਕਦੇ ਹੁੰਦੇ।
ਹਾਂਜੀ।
ਫੇਰ ਤੁਸੀਂ ਰਾਤ ਨੂੰ ਸੌਣੇ ਕਿੰਨਾ ਟਾਈਮ ਓ?
ਹੂੰ, ਦੱਸ ਕ ਵਜੇ ਦੇ ਕਰੀਬ ਸੌਨੇ ਆ।
ਨੀ ਵੈਸੇ ਤਾਂ ਦੇਖੋ, ਰਾਤ ਨੂੰ ਅੱਠ ਘੰਟਿਆਂ ਦੀ ਨੀਂ-ਨੀਂਦ ਲੈਣੀ ਬਹੁਤ ਜ਼ਰੂਰੀ ਆ। ਕਿਉਂਕਿ ਉਹਦੇ ਨਾਲ ਆਪਣਾ ਵੇਖੋ ਦਿਮਾਗ ਵਧੀਆ ਹੋ ਜਾਂਦਾ। ਸ਼ਾਂਤ ਹੋ ਜਾਂਦਾ ਹੁਣ ਸਾਰਾ ਈ ਦਿਨ ਨਾ ਮਤਲਬ ਕਿ ਉੱਤੋਂ ਲੋਡ ਹੁੰਦਾ ਦੇਖੋ, ਕੰਮਾਂ-ਕਾਰਾਂ ਦਾ। ਵਧੀਆ ਰਹਿੰਦਾ ਵਾ।
ਹਾਂਜੀ, ਸੁਬਾਹ ਵਧੀਆ ਮਾਇੰਡ ਫਰੈਸ਼ ਹੋ ਜਾਂਦਾ।
ਚਲੋ ਠੀਕ ਆ। ਮੈਂ ਤੁਹਾਡੇ ਨਾਲ ਕੱਲ ਗੱਲ ਕਰਦੀ ਆ। ਸਾਸ਼ਰੀ ਕਾਲ ਜੀ।
ਹਾਂਜੀ, ਓਕੇ।
ਸਾਸਰੀ ਕਾਲ ਜੀ।
ਸਾਸਰੀ ਕਾਲ ਜੀ, ਸਾਸਰੀ ਕਾਲ। ਓਕੇ ਜੀ।